ਹੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ‌ ਏ।
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਤੁਸੀਂ ਤੇ ਯਾਦ ਕਰਨਾ ਨੀ ਹੁੰਦਾ।
ਹਾਂ ਉਹੀ ਹੁਣ ਐਵੇਂ ਹੀ ਹੁਣ ਟਾਈਮ ਨਿਕਲ ਜਾਂਦਾ ਸਾਰਾ
ਹਾਂ ਉਹੀ ਨਾ ਗਰਮੀਆਂ ਚ ਟਾਈਮ ਕਿਥ ਕਿੱਥੇ ਲੱਗਦਾ ਪਤਾ ਹੀ ਨਹੀਂ ਲੱਗਦਾ ਬਸ ਕੁਛ ਨੀ ਮੈਗੀ ਬਣਾਉਣ ਲੱਗੀ ਸੀ।
ਅੱਛਾ ਰਾਤ ਵੇਲੇ ਮੈਗੀ।
ਹਾਂ ਰਾਤੀ ਸਵਾਦ ਲੱਗਦੀ ਹੈ ਬਨ ਤੇ।
ਅੱਛਾ ਅੱਛਾ।
ਹਾਂ ਰਾਤੀ ਹਾਂ। ਹਾਂ ਰਾਤੀ ਨਾ ਸਾਲ ਲਗਦੀ ਮੈਂ ਰਾਤੀ। ਮੈਗੀ ਤੇ ਕੋਲਡ ਕੌਫੀ ਕਈ ਵਾਰ ਮੈਂ ਖਾ ਲੈਂਦੀ ਹਾ ਮੈਨੂੰ ਵਧੀਆ ਲੱਗਦੀ ਹੈ। ਹੋਰ ਤੁਸੀਂ ਸੁਣਾਓ ਕੀ ਕਰਦੇ ਪਏ ਸੀ।
ਕੁਛ ਨਹੀਂ ਮੈਂ ਮੈਂਗੋ ਖਾ ਰਹੀ ਸੀ।
ਅੱਛਾ ਹੋਰ ਮੈਂ ਕਿਹਾ ਸੀ ਕਿ ਚਲੋ। ਮੈਂ ਨਾ ਡਰਾਈਵਿੰਗ ਸਿੱਖਣੀ ਐ। ਤੇ ਚਲੋ ਮੇਰੇ ਨਾਲ ਸਿੱਖਣ। ਯਾਰ ਬੜੀ ਦਿੱਕਤ ਹੋਈ ਦੀ ਹੈ, ਮੇਰਾ ਨਾ ਕਾਫ਼ੀ ਟਾਈਮ ਤੋਂ। ਦਿਲ ਕਰਦਾ ਹੈ ਕਿ ਮੈਂ ਡਰਾਈਵਿੰਗ ਸਿੱਖਾਂ। ਕਾਰ ਗੱਡੇ ਸਾਡੇ ਤ ਤਿੰਨ ਤਿੰਨ ਗੱਡੀਆਂ ਖੜੀਆਂ ਆਈਆਂ ਹਾਂ ਤਿੰਨ ਤਿੰਨ
ਹਾਂ ਤੇ ਚੱਲਣਾ ਤੁਸੀਂ ਨਾਲ ਮੇਰੇ ਸਿੱਖਣ
ਮੇਰਾ ਆਪ ਬੜਾ ਮਨ ਕਰਦਾ ਮੈਂ ਵੇਖਦੀ ਹਾਂ ਨਾ ਹੁੰਦੀ ਕਾਰ ਤੇ ਮੈਨੂੰ ਬੜਾ ਮਨ ਕਰਦਾ ਹੈ, ਵੀ ਹਾਂ ਮੈਂ ਵੀ ਕਾਰ ਸਿੱਖ ਸਿਖ ਲੈਂਦੀ ਹਾਂ, ਮੈਂ ਵੀ ਚਲਾ ਲਾਂਗੀ ਦੇਖੋ ਮਨ ਤੇ ਕਰਦਾ ਹੀ ਸਾਨੂੰ ਐਕ ਟੀਵਾ ਚਲਾਣੀ ਦੀ ਏ ਹਨਾ ਤੇ ਫਿਰ ਘਰ ਵੀ ਘਰ ਵੀ ਫਿਰ ਆਣੀ ਚਾਈਦੀ ਹੁਣ ਸਾਡੇ ਕੋਲ ਹੈ
ਮੈਂ ਦੱਸਾਂ ਅਰੇ ਮੈਂ ਦੱਸਾਂ ਧੁੱਪ ਬੜੀ ਏ। ਤੇ ਮੇਰੇ ਤੋ ਐਕਟਿਵਾ ਤੇ-ਤੇ ਬਈ ਜਾਇਆ ਜਾਂਦਾ ਨੀ ਐ। ਤੁਹਾਨੂੰ ਪਤਾ ਈ ਐ ਫੇਰ ਮੈਨੂੰ ਤੇ ਅਲਰਜੀ ਹੋ ਜਾਂਦੀ ਐ ਹਾਂ। ਤੇ ਮੈਂ ਕਿਆ ਕੀ ਚੱਲ ਧੁੱਪਾਂ ਪਤੈ ਬੋਹਤ ਜਾਦਾ ਧੁੱ ਪ ਵੀ ਇੱਕਦਮ ਸਿਰ ਚ ਪੈਂਦੀਏ ਮੇਰਾ ਤੇ ਸਿਰ ਦਰਦ ਹੋਣ ਲੱਗ ਜਾਂਦੈ। ਆਂ।
ਉਤੋਂ ਦੀ ਸਕਿੰਨ ਵੀ ਬ ਖ਼ਰਾਬ ਕਰ ਦਿੰਦੀ ਐ ਧੁੱਪ ਨਾ। ਟੈਨਿੰਗ ਇੰਨੀ ਹੋ ਦੀਏ ਦਾਣੇੇ ਇੰਨੇ ਹੋ ਜਾਂਦੇ ਆ ਕੁੂਰੀ ਸਕਿੰਨ ਦਾ ਖ਼ਰਾਬ
ਗਿਆਰੋ ਹਾਂ ਬੋਹ ਟੈਨਿੰਗ ਹੋ ਗਈ ਐ ਮੇਰੇ ਫੇਸ ਕਿਉਂਕਿ ਏਨੂੰ ਸਕੂਲ ਛੋੜ ਹਾਂ ਸਕੂਲ ਛੋੜਨ ਜਾਣਾ, ਟਿਊਸ਼ਨ ਛੋੜਨ ਜਾਣਾ ਐ ਫਿਰ ਯੋਗਾ ਕਲਾਸਿਸ ਜਾਂਦੀ ਏ ਏਨੂੰ ਛੋੜ ਕੇ ਆਂਦੀ ਆ ਮੇਰਾ ਤੇ ਸਾਰਾ ਦਿਨ ਐਵੇਂ ਈ ਨਿਕਲ ਜਾਂਦੈ।
ਹਾਂ ਓਈ ਨਾ ਫੇਰ ਧੁੱਪ ਵਿਚ ਫੇਰ ਮਨ ਕਰਦਾ ਕੀ ਸਾਡੇ ਕੋਲ ਕਾਰ ਹੋਏ ਅਗਰ ਅਸੀਂ ਕਿਤੇ ਤੇ ਹੋਰ ਜਾਣਾ ਅਸੀਂ ਕਾਰ ਲੈ ਕੇ ਚਲੇ ਜਾਈਏ।
ਅਰੇ ਕਾਰ ਹੈਗੀ ਆ ਸਿੱਖ ਨੀ ਕੋਈ ਸਿਖਾਂਦਾ ਨੀ ਪਿਆ ਮੈਂ ਤੇ ਕੈ ਰੀਆ ਓਨਾਂ ਨੂੰ ਸਿਖਾ ਦੋ ਸਿਖਾ ਦੋ ਕੋਈ ਸਿਖਾ ਕੇ ਈ ਨੀ ਦਿੰਦਾ ਪਿਆ ਮਨੂੰ ਮੈਂ ਕਿਆ ਕੀ ਚੱਲ ਮੈਂ ਤੇ ਹੁਣ ਖੁਦ ਈ ਚਲੀ ਜਾਵਾਂਗੀ ਸਿੱਖਣ।
ਦ ਹਾਂ ਓਈ ਨਾ ਘਰ ਦੇ ਵੀ ਨੀ ਸਿਖਾਂਦੇ ਸਾਨੂੰ ਪਾਪਾ ਕੋਲ ਟਾਈਮ ਨੀ ਹੁੰ
ਹਾਂ, ਓਹੀ ਤੇ। ਓਰ ਸਭ ਨੂੰ ਆਂਦੀ ਐ ਕੋਈ ਸਿਖਾਣ ਨੂੰ ਤਿਆਰ ਨੀ ਐ। ਦੇਖ ਲੋੋ ਕੋਈ ਸਿਖਾਣ ਨੂੰ ਤਿਆਰ ਨਈ ਏ।
ਹਾਂ।
ਤੁਹਾਂਨੂੰ ਸਿੱਖਣੀ
ਤੁਹਾਡੇ ਘਰ ਵੀ ਤੇ, ਤੁਹਾਡੇ ਘਰ ਵੀ ਤੇ ਕਾਰ ਹੈਗੀ ਐ।
ਹਾਂਜੀ- ਹਾਂਜੀ, ਓਈ ਮੈਂ ਕਈ ਏ ਸਾਡੀ ਆਪਣੀ ਕਾਰ ਥੱਲੇ ਓਈ ਨਾ ਕਾਰ ਥੱਲੇ ਖੜੀ ਰੈਂਦੀ ਏ ਤੇ ਆਪ ਦਾ ਵੀ ਮਨ ਕਰਦਾ ਹੈ ਕੀ ਚੱਲ ਕਾਰ ਈ ਸਿੱਖ ਲੈਂਨੀ ਆ ਓ ਭਰਾ ਚਲਾ ਰਿਆ ਹੁੰਦੈ ਤੇ ਮਨ ਕਰਦਾ ਚਲੋ ਮੈਂ ਵੀ ਚਲਾ ਕੇ ਦੇਖਾਂ ਕਿਵੇਂ ਲੱਗਦੈ ਕਾਰ ਚਲਾਣੀ ਚ ਮਨ ਕਰਦਾ ਏ।
ਹਾਂ ਓਹੀ ਤੇ ਦਿਲ ਕਰਦੈ ਮੇਰਾ ਤੇ ਬੋਹਤ ਟਾਈਮ ਤੋਂ। ਮੇਰਾ ਤੇ ਬੋਹ ਟਾਈਮ ਤੋਂ ਦਿਲ ਕਰ ਰਿਆ ਮੈਨੂੰ ਬਸ ਓ ਨੀ ਹੋ ਰਿਆ ਹੁਣ ਉਦਮ ਆਇਆ ਮੈਂ ਕਿਆ ਚੱਲ ਤੁਹਾਨੂੰ ਪੁੱ ਛਾਂ ਤੁਸੀਂ ਨਾਲ ਚੱਲੋਗੇ ਮੇਰੇ? ਤੇ ਐਥੇ ਹੈਗੈ ਮੇਰੇ ਘਰ ਦੇ ਕੋਲ ਈ ਹੈਗਾ ਤੁਸੀਂ ਇੱਧਰ ਆ ਜੋਗੇ?
ਹਾਂ-ਹਾਂ ਤੁਹਾਡੇ ਮੈਂ ਵੇਖਿਆ ਓਥੇ ਕਾਫ਼ੀ ਸਿਖਾਂਦੇ ਆ ਸਵੇਰ ਦੇ ਟੈਮ। ਕਾਫ਼ੀ ਵੇਖਿਆ ਮੈਂ ਓਥੇ ਸਿਖਾਂਦੇ ਆ।
ਹਾਂ ਤੇ ਤੁਸੀਂ ਏਧਰ ਆ ਜੋਗੇ? ਤੁਹਾਨੂੰ ਦੂਰ ਪਏਗਾ ਵੈਸੇ ਥੋੜ੍ਹਾ ਜਾ।
ਥੋੜਾ ਦੂਰ ਪਏਗਾ ਚਲੋ ਕੋਈ ਨੀ ਹੁਣ ਸਿੱਖਣ ਵਾਸਤੇ ਕੁਛ ਤਾਂ ਕਰ ਈ ਲਾਂਗੇ।
ਹਾਂ ਉਹ ਤੇ ਹੈ ਈ ਐ ਫੇਰ।
ਕੁਛ ਤੇ ਕਰ ਈ ਲਾਂਗੇ ਘਰ ਮੈਂ ਆਵਾਂਗੀ ਤੁਹਾਡੇ ਕਾਰ। ਓਥੋਂ ਦੀ ਚੱਲਾਂਗੇ ਫੇਰ ਮੈਂ ਸਵੇਰੇ ਆਵਾਂਗੀ ਸਵੇਰ ਦਾ ਕਰਨੈ ਸ਼ਾਮ ਦਾ ਕਰਨੈ?
ਸਵੇਰ ਦਾ ਈ ਚੱਲਾਂਗੇ ਯਾਰ ਸ਼ਾਮੀ ਤੇ ਫੇਰ ਧੁੱਪ ਬਹੁਤ ਹੁੰਦੀ ਏ ਫਿਰ, ਸ਼ਾਮੀ ਤਿਆਰ ਤਿਸ ਪੈਂਦਾ ਹੁਣ ਤੇ ਪਾਠ ਚੱਲਦੇ ਪਏ ਨੇ, ਨਾ। ਤੇ ਫਿਰ, ਪਾਠ ਤੇ, ਪਾਠ ਤੇ ਜਾਣਾ ਹੁੰਦਾ, ਫਿਰ ਉਹ ਥਕਾਵਟ ਹੋਜੇਗੀ, ਸ਼ਾਮੀ ਤੇ।
ਸਵੇਰ ਦਾ ਵੀ ਆਲਸ ਜਿਹਾ ਪੈਂਦਾ ਏ, ਸਵੇਰੇ ਉਠੋ, ਫੇਰ ਕੱਪੜੇ ਕ ਪੜੇ ਪਾਓ, ਮੁੰਹ-ਮੋਹ ਤੋਂਵੋ।
ਤਿੰਨ, ਦੋ-ਤਿੰਨ ਦਿਨ ਲੱਗੇਗਾ, ਥੋੜਾ ਫਿਰ ਤੇ ਹੋਈ ਜਾਏਗਾ।
ਹਾਂ, ਇਹ ਤੇ ਗੱਲ ਏ, ਹੁਣ ਕੁਛ ਸਿੱਖਣਾ ਪ-ਵਾਸਤੇ ਕੁਛ ਤੇ ਕਰਨਾ ਪੈਣਾ ਈ ਏ, ਹੁਣ।
ਮੈਂ ਤੇ ਹੁਣ ਬਿਲਕੁਲ ਰੈਡੀ ਆਂ ਜਾਣ ਵਾਸਤੇ, ਮੈਨੂੰ ਹੁਣ ਕੋਈ ਨੀ ਰੋਕ ਸਕਦਾ। ਹ
ਚੱਲਾਂਗੇ, ਮੈਂ ਵੀ ਚੱਲਾਂਗੀ, ਮੇਰਾ ਵੀ ਬੜੇ ਮਨ ਕਰ ਰਿਹਾ ਏ। ਅ ਸਿੱਖਣ ਤੇ।
ਹਾਂ ਤੁਸੀਂ, ਕਿਉਂਕਿ ਮੈਨੂੰ ਹੁਣ ਪਿੱਛੇ ਤੁਸੀਂ ਘਰ ਆਏ ਸੀ, ਤੁਸੀਂ ਮੈਨੂੰ ਕਹਿ ਰਹੇ ਸੀ ਨਾ ਕਿ ਮੈਂ ਵੀ ਸਿੱਖਣੀ ਏ, ਮੈਂ ਕਿਹਾ ਚੱਲ ਤੁਹਾਨੂੰ ਪੁੱਛ ਲਵਾਂਗੀ ਇੱਕ ਵਾਰ, ਤੁਸੀਂ ਚੱਲੋਗੇ ਫੇਰ, ਠੀਕ ਹੈ ਨੀ ਤੇ ਫੇਰ ਮੈਂ ਤੇ ਓ, ਹੋਣ ਸਿੱਖਣੀ-ਸਿੱਖਣੀ ਏ ਬਈ।
ਤੁਹਾਡੀ ਮੰਮੀ ਨੇ ਵੀ, ਮੈਨੂੰ ਕਾਫ਼ੀ ਵਾਰ ਦੱਸਿਆ ਏ ਕੀ, ਇਹਦਾ ਕਾਰ ਸਿੱਖਣ ਤੇ ਬੜਾ ਮਨ ਕਰਦਾ ਏ, ਕਾਰ ਸਿਖਾਓ। ਇਹ ਮਤਲਬ ਓਨ, ਉਹਨਾਂ ਕੋਲ ਟਾਈਮ ਨੀ ਹੁੰਦਾ, ਔਰ ਤੁਆਡੇ ਬ੍ਰਦਰ ਤੋਂ ਵੀ ਟਾਈਮ ਨਹੀਂ ਹੁੰਦਾ।
ਮੈਂ ਤੁਹਾਨੂੰ ਦੱਸਾਂ, ਉਸ ਦਿਨ ਕੀ ਹੋਇਆ? ਮੈਂ ਇਹਨੂੰ ਕਿਹਾ ਕਿ, ਮਨ ਚਲ ਕਾਰ ਸਿਖਾ ਦੇ। ਅਪਨੇ ਵੀਰੇ ਨੂੰ। ਤੇ, ਐਨੇ ਮਨੂੰ ਕਿਹਾ ਕਿ, ਚੱਲ ਠੀਕ ਹੈ ਸਵੇਰੇ ਉੱਠ ਜਾਈ। ਤੇ ਮੈਂ ਉੱਠ ਗਈ ਸਵੇਰੇ। ਤੇ ਐਂ ਖੁਦ ਉੱਠਿਆ ਨੀ, ਕਹਿੰਦਾ ਮੇਰਾ ਸਿਰ ਦਰਦ ਹੋੋਰਿਆ, ਕਹਿੰਦਾ ਮੇਰਾ ਸਿਰ ਦਰਦ ਹੋ ਰਿਐ, ਕੱਲ ਤੋਂ ਚੱਲਾਂਗੇ। ਮੈਂ ਕਿਹਾ ਚੱਲ ਠੀਕ ਏ, ਕੱਲ ਤੋਂ ਚੱਲ ਲਵਾਂਗੇ ਫਿਰ ਮੈਂ ਅਗਲੇ ਦਿਨ ਫੇਰ ਤੋਂ ਉੱਠੀ। ਤੇ, ਐਨੇ ਅਪਨੇ ਕਮਰੇ ਨੂੰ ਕੁੰਡੀ ਮਾ
ਹ
ਮੈਂ ਅੰਦਰੋਂ ਕਮਰੇ ਨੂੰ ਕੁੰਡੀ ਮਾਰ ਲਈ, ਕਹਿੰਦਾ ਬੂਆਈ ਨਾ ਖੋਲਿਆ। ਮੈਂ ਮਤਲਬ ਦੋ-ਤਿੰਨ ਦਿਨ ਤੱਕ, ਐਹੀ ਕਰਦੀ ਰਹੀ ਤੇ ਐਨੇ, ਐ ਉੱਠਕੇ ਨੀ ਦਿੱਤਾ, ਤੇ ਫਿਰ ਆਖਰੀ ਦਿਨ ਮਨਾ ਕਰਤਾ, ਮੈਂ ਨੀ ਜਾ ਰਿਹਾ।
ਪਹਿਲਾਂ ਈ ਮਨਾ ਕਰ ਦਿੰਦਾ। ਬਿਚਾਰੀ ਤੁਸੀਂ ਸਵੇਰੇ ਉਠੀ
ਮੈਂ ਪਤਾ ਰੋਜ਼ ਤੇ ਸਵੇਰੇ, ਪੰਜ ਵਜੇ ਉੱਠਕੇ ਇਹਨੂੰ ਉਠਾਇਆ, ਤੇ ਐਨੇ ਇਹ ਸਭ ਕੀਤਾ। ਹਂ
ਉਈ ਨਾ, ਘਰ ਦੇ ਨਹੀਂ ਸਿਖਾਂਦੇ ਮੈਂ ਵੇਖ ਲਿਆ, ਮੈਂ ਵੀ ਅਪਣੇ ਘਰਦਿਆਂ ਨੂੰ ਬੜਾ ਕਿਹਾ ਏ, ਕਿ ਮੈਨੂੰ ਸਿਖਾਦੋ, ਸਿਖਾਦੋ ਕੋਈ ਰਾਜੀ ਨਹੀਂ ਹੋਇਆ।
ਹਾਂ ਕਿ ਇੱਕ ਘੰਟਾ ਹੀ ਲੱਗਣੈ, ਅਸੀਂ ਹੁਣ ਬਜ਼ਾਰੋਂ, ਬਾਹਰੋਂ ਤੇ ਸਿੱਖਾਂਗੇ। ਤੇ ਉਹਨਾਂ ਨੇ ਵੀ ਤੇ ਸਾਨੂੰ ਜ਼ਿਆਦਾ ਦੇਰ ਥੋੜੀ ਸਿਖਾਂਦੇ ਨੇ, ਉਹ ਵੀ ਅੱਧਾ ਘੰਟਾ ਹੀ ਸਿਖਾਂਦੇ ਨੇ। ਜ਼ਿਆਦਾ ਤੋਂ ਜ਼ਿਆਦਾ ਚਾਲੀ ਮਿੰਟ ਸਿਖਾ ਦੇਣਗੇ, ਦਸ-ਬਾਰਾਂ ਦਿਨ ਦੀ ਸਾਰੀ ਗੱਲ ਐ, ਦਸ-ਬਾਰਾਂ ਦਿਨ'ਚ ਆ ਜਾਂਦੀ ਏ।
ਹਾਂ, ਐਈ ਨਾ, ਵੈਸੇ ਪਤਾ ਹੈ ਬਾਹਰਦਿਆਂ ਨਾ ਸਿੱਖਣ ਦਾ ਥੋੜਾ ਝਾਕਾ ਵੀ ਆਂਦਾ ਐ‌। ਹੁਣ ਆਪਣੇ ਘਰ ਦੇ ਸਾਨੂੰ ਸਿਖਾਣਗੇ ਸਾਨੂੰ ਇੰਨਾ ਚਾਕਾ ਨੀ ਆਏਗਾ ਅਸੀਂ ਕਰ ਲਾਂਗੇ, ਸਾਨੂੰ ਕੁਛ ਵੀ ਹੋਏਗਾ ਸਾਨ ਤੁਹਾਨੂੰ ਪਤਾ ਹੀ ਆੱਸਣ ਦੀ ਸਾਨੂੰ ਬੜੀ ਆਦਤ ਏ, ਕੁੱਛ ਵੀ ਗਲਤ ਗੁਲਤ ਹੋ ਜੇ ਅਸੀਂ ਹਸ ਪੈਣੇ ਆ। ਹਨਾ।
ਨਹੀਂ ਉਹ ਤੇ ਕੋਈ ਗੱਲ ਨਹੀਂ ਐ, ਬਾਹਰ ਜਾ ਕੇ ਥੋੜਾ ਬਾਰ ਜਾ ਕੇ ਤੇ ਥੋੜਾ ਕੰਟਰੋਲ ਹੋ ਹੀ ਜਾਂਦਾ ਐ।
ਹਾਂ, ਉਹ ਤੇ ਹੋਈ ਜਾਂਦਾ ਪਰ ਘਰ ਦੇ ਜੋ ਸੀਂਖਾਂਦੇ ਆ ਨਾ ਸਾਨੂੰ ਘਰ ਦੇ ਸਿੱਖਾਨਗੇ ਇੰਸਟਰ੍ਰਕਸ਼ਨ ਨਾਲ ਸਿਖਾਏਂਗੇ ਕਿ ਐਵੇਂ ਕਰੋ ਐਵੇਂ ਨਾ ਕਰੋ।
ਹਾਂ ਉਹ ਤੇ ਹੈ ਹੀ ਐ ਘਰ ਦੇ ਕਾਰ ਦਾ ਸਗੋ ਚੰਗੇ ਨਾਲ ਸਿਖਾਏਗਾ ਅੱਛੇ ਨਾਲ ਦੱਸੇਗਾ ਕੀ ਕੀ ਚੀਜ਼ਾਂ ਦੇਖ ਦੇਖਣੀ ਹੈਗੀ ਕਿ ਨਹੀਂ ਦੇਖਣੀਆਂ ਬਾਕੀ ਮੈਂ ਸੁਣਿਆ ਬ ਬਾਰ ਵੀ ਐਵੇਂ ਸਿਖਾਂਦੇ ਨੇ ਉਹ ਵੀ ਕਾਫੀ ਚੀਜ਼ਾਂ ਦੱਸਦੇ ਨੇ ਕਿਉਂਕਿ ਸਾਰੀ ਚੀਜ਼ਾਂ ਉਹਨਾਂ ਕੋਲ ਵੀ ਹੁੰਦੀਆਂ ਨਾ ਜਿਵੇਂ ਅਸੀਂ ਚਲਾ ਰਹੇ ਹੁੰਦੇ ਆਂ। ਸਟੇਰਿੰਗ ਵਗੈਰਾ ਸਭ ਉਹਨੇ ਕੋਲ ਵੀ ਹੁੰਦਾ, ਦੂਸਰੀ ਸਾਈਡ ਵੀ ਹਾਂ। ਹਾਂ, ਸਭ ਕੁਛ ਹੁੰਦਾ ਉਹਨਾਂ ਕੋਲ। ਤੇ ਮੈਂ ਕਿਹਾ ਕਿ ਕਰ ਦੇ ਨੀ ਸਿਖਾਣ ਲੱਗੇ ਮੈਨੂੰ ਨੀ ਲੱਗਦਾ। ਤੇ ਮੈਂ ਤੇ ਹੁਣ ਆਪਣਾ ਸ ਦੱਸੋ ਫਾਇਦਾ ਕੀ? ਕੋਈ ਫਾਇਦਾ ਹੀ ਨਹੀਂ ਹੈਗਾ।
ਇਹਨਾਂ ਦਾ ਸਿੱਖਣ ਦਾ ਫਾਇਦਾ ਹੀ ਨਹੀਂ ਹੋਇਆ ਕੁਛ, ਸਾਨੂੰ ਤਾਂ ਸਿਖਾ ਨਹੀਂ ਪਾਏ।
ਉਹੀ ਤੇ, ਔਰ ਕਈ ਵਾਰ ਐਵੇਂ ਹੁੰਦਾ ਐ ਕਿ ਚਲੋ ਊ ਕੋਈ ਐਮਰਜੈਂਸੀ ਆ ਜਾਂਦੀ ਐ ਕੋਈ ਕਾਰ ਵਹੀਕਲ ਨਹੀਂ ਖੜਾ ਹੁੰਦਾ ਕੋਈ ਹੋਰ। ਜਾਣਾ ਪੈ ਜਾਂਦਾ ਹੁਣ ਕੀ ਮਤਲਬ ਸਾਨੂੰ ਆਂਦੀ ਨੀ ਮਿਨ ਤੇ ਬੜਾ ਪਤਾ ਲੱਗਦਾ।
ਕੋਈ ਨਾ ਕਾਰ ਕੋਈ ਆ ਜਾਏ ਜਿਵੇਂ ਕਾਰ ਕੋਈ ਗੈਸਟ ਵਗੈਰਾ ਆ ਗਿਆ ਤੇ ਪਾਪਾ ਤੇ ਪਰਾ ਕਾਰ ਨੀ ਐ। ਤੇ ਕੋਈ ਗੈਸਟ ਆਂਦੇ ਤੇ ਕਹਿੰਦੇ ਸਾਨੂੰ ਇਥੇ ਛੋੜੇ ਆਓ। ਕਾਰ ਚ ਛੋੜੇ ਆਓ, ਅਸੀਂ ਕਾਫੀ ਸਾਰੇ ਜਿੰਨੇ ਆਂ। ਤੇ ਉਹਨਾ ਨੂੰ ਅਸੀਂ ਕੀ ਕਹੀਏ, ਮੈਨੂੰ ਕਾਰ ਨੀ ਚਲਾਣੀ ਆਂਦੀ ਮੈਂ ਨੀ ਚ ਜਾ ਸਕਦੀ।
ਹਾਂ ਇਹੀ ਤੇ। ਸੇਮ ਇਹ ਚੀਜ਼ ਹੁੰਦੀ ਐ, ਕਾਰ ਜਿਵੇ ਕੋਈ ਨੀ ਹੁੰਦਾ ਇਹ ਵੀ ਨੀ ਉਹ ਵੀ ਨੀ ਐ। ਤੇ ਹੁਣ ਮੈਂ ਬਚੀ ਹੁਣ ਮੈਨੂੰ ਆਂਣੀ ਚਾਹੀਦੀ ਐ ਨਾ। ਤੇ ਬਸ ਤ ਹੀ ਮੈਂ ਕਹਿਆ ਹੁੰਨੀ ਸੁਣਨਾ ਕਿਸੇ ਦਾ ਵੀ ਮੈਂ ਤੇ ਹੁਣ ਹਾਂ ਮੈਂ ਤੇ ਹੁਣ ਕੱਲ ਤੋਂ ਹੀ ਜਾ ਰਹੀ ਹਾਂ ਮੈਂ ਫੇਰ, ਤੁਸੀਂ ਹਾਂ ਤੇ ਤੁਸੀਂ ਆ ਤੁਸੀਂ ਹਾਂ ਤੇ ਤੁਸੀਂ ਆ ਜਾਣਾ ਮੇਰੀ ਸਾਈਡ ਆ ਜਾਣਾ। ਸਵੇਰੇ ਅਹ ਤੁਹਾਨੂੰ ਪੰਜ-ਪੰਜ ਪੰਜ ਮਿੰਟ ਪੰਜ ਮਿੰਟ ਹੀ ਲੱਗਣਗੇ ਤੁਹਾਨੂੰ ਇੱਥੇ ਆਂਦੇ।
ਹਾਂ ਪੰਜ ਜ਼ਿਆਦਾ ਨਹੀਂ ਲਗੇਗੇ ਪੰਜ ਹਾਂ ਪੰਜ, ਪੰਜ ਮਿੰਟ ਹੀ ਲਗੇਗੇ ਆ ਜਾਂਗੀ ਮੈਂ।
ਹਾਂ ਸੜਕਾਂ ਸਵੇਰੇ ਖਾਲੀ ਹੁੰਦੀਆਂ।
ਹਾਂ, ਤੁਸੀਂ ਨਾ ਸਵੇਰੇ ਇੱਕ ਵਾਰੀ ਮੈਨੂੰ ਮੈਸੇਜ ਕਰ ਦੇਣਾ ਫਿਰ ਮੈਨੂੰ ਕਨਫਰਮ ਹੋ ਜਾਏਗਾ ਨਾ।
ਹਾਂ, ਮੈਂ ਤੁਹਾਨੂੰ ਉੱਠ ਕੇ ਨਾ ਤੁਹਾਨੂੰ ਕਾਲ ਕਰ ਦਾਂਗੀ। ਤੇ ਤੁਸੀਂ ਆ ਜਾਣਾ ਫਿਰ ਚੱਲਾਂਗੇ ਹਨਾ ਛੇ ਵਜੇ, ਛੇ ਵਜੇ ਤੁਸੀਂ
ਠੀਕ ਐ, ਠੀਕ ਐ, ਚਲੋ ਫੇਰ ਮੈਨੂੰ ਕਰ ਦੇਣਾ ਮੈਸੇਜ।
ਹਾਂ ਰੋਟੀ ਪਾਣੀ ਖਾ ਲੀ, ਚਲੋ ਹਾਂ ਮੈਂ ਤੁਹਾਨੂੰ ਦੱਸ ਦਾਂਗੀ। ਠੀਕ ਐ ਜੀ, ਓਕੇ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।